ਹਮ
ਸਤਿ ਸ਼੍ਰੀ ਅਕਾਲ ਜੀ
ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਠੀਕ ਹੋ ਤੁਸੀਂ
ਹਾਂਜੀ ਵਧੀਆ ਤੁਸੀਂ ਸੁਣਾਓ
ਹਾਂਜੀ ਵਧੀਆ ਹੋਰ ਘਰ ਦੇ ਸਭ ਠੀਕ ਨੇ
ਹਾਂਜੀ ਸਭ ਵਧੀਆ ਤੁਸੀਂ ਦੱਸੋ
ਹਾਂਜੀ ਵਧੀਆ ਹੋਰ ਤੁਹਾਡਾ ਸ਼ਡਊਲ ਕੀ ਹੈਗਾ ਸਵੇਰੇ ਆਪਣਾ
ਹੇਂਜੀ-
ਕੀ ਕਰਦੇ ਹੋ ਸਵੇਰੇ ਉੱਠ ਕੇ ਬਾਣੀ ਪੜ੍ਹਦੇ ਓ
ਹਾਂਜੀ-ਹਾਂਜੀ ਪੜ੍ਹਦੇ ਆਂ
ਹਾਂ ਤੁਹਾਡੀ ਆਵਾਜ਼ ਘੱਟ ਆ ਰਹੀ ਐ
ਹਾਂਜੀ ਹੈਲੋ-ਹੈਲੋ
ਹਾਂ ਬਾਣੀ ਮੈਂ ਕੇਆ ਪੜ ਲੈਂਦੇ ਹੋ? ਅਹ ਚੱਲ ਵਧੀਆ ਹੈਗਾ ਹਾਂ ਪੜ੍ਹਨੀ ਚਾਹੀਦੀ ਐ ਬਿਲਕੁਲ ਜੀ ਬਿਲਕੁਲ ਜੀ ਵਧੀਆ ਕਹਿੰਦੇ ਨੇ ਕਹਿੰਦੇ ਸੱਤ ਬਾਣੀਆਂ ਬੰਦੇ ਨੂਂ ਕਰਨੀਆਂ ਚਾਹੀਦੀਆਂ ਜਰੂਰ
ਹਾਂਜੀ-ਹਾਂਜੀ
ਹੂੰ ਕਹਿੰਦੇ ਚਲੋ ਸਤ ਬਾਣੀਆ ਨੀ ਕਰ ਸਕਦੇ ਤੁਸੀਂ ਚਲੋ ਛੇ ਮਾਲਾਂ ਤੇ ਬੰਦੇ ਨੂੰ ਕਰਨ ਲੈਣੇ ਚਾਹੀਦੀ ਮੂਲ ਮੰਤਰ ਵਧੀਆ ਹਾਂ ਬਿਲਕੁਲ
ਹਾਂਜੀ ਹੋਰ-ਹੋਰ ਤੁਸੀਂ ਸੱਤ ਬਾਣੀਆਂ ਤੋਂ ਇਲਾਵਾ ਕੋਈ ਬਾਣੀ ਪੜ੍ਹਦੇ ਓ
ਨਹੀਂ ਮੈਂ ਸੱਤ ਬਾਣੀ ਤੇ ਨੀ ਕਰਦੀ ਮਤਲਬ ਕਿ ਪੰਜ ਬਾਣੀ ਨੀ ਕਰਦੀ ਵੈਸੇ ਜਾਪਜੀ ਸਾਬ ਦਾ ਯਾ ਸੁਖਮਨੀ ਸਾਹਿਬ ਦਾ ਕਰ ਲਈਦਾ
ਅੱਛਾ ਹੋਰ ਕੋਈ ਹੋਰ ਕੋਈ ਦਸਮ ਗ੍ਰੰਥ ਦੇ ਵਿੱਚੋਂ ਬਾਣੀ
ਨਾ ਕੁਛ ਨੀ, ਕੁਛ ਨੀ ਬਿਲਕੁਲ ਜਾ ਕੇ ਇਸ ਟਮ ਮੂਲ ਮਂਤਰ ਕਰ ਲਿਆ ਜੈਸ ਟਾਈਮ ਵਾਹਗੁਰੂ ਕਰ ਲਿਆ ਪਹਿਲੇ ਛੇ ਗੁਰੂ ਸਾਹਿਬ ਪਾਠ ਕਰਨਾ ਜੋ ਕੀਤਾ ਸੀ ਉਹ ਵੀ ਮੇਰਾ ਅੱਧਾ ਈ ਹੋਇਆ ਪਾਠ ਹਜੇ ਮਤਲਬ ਕਿ ਕਿੰਨੇ ਅੰਗ ਹੋਏ ਨੇ ਹਾਂ ਸਤ ਅਠਸੋ ਦੇ ਵਿੱਚੱ ਹੈਗੇ ਨੇ ਬੱਸ ਹਮ ਨਹੀਂ ਕਹਿੰਦੇ-ਕਹਿੰਦੇ
ਕੇ
ਆਪਣਾ ਬਈ ਜਿਵੇਂ, ਗੁਰੂ ਸਾਹਿਬ ਦਾ, ਪਾਠ ਤੁਸੀਂ ਨੀ ਕਰ ਸਕਦੇ। ਮਹੀਨੇ ਚ, ਤੇ ਕਹਿੰਦੇ ਨੇ ਪੰਜਾਹ ਪਾਠ, ਤੁਸੀਂ ਕਰਲੋ ਸੁਖਮਨੀ ਸਾਹਿਬ ਦੇ। ਬਈ ਜਿਦੇ ਪੰਜਾਬ ਪਾਠ ਕੀਤਾ ਹਨਾਂ। ਤੇ ਇੱਕ ਬਰਾਬਰ, ਇੱਕੋ ਹੀ ਫਲ ਮਿਲਲੇਗਾ। ਜਿਹੜਾ ਗੁਰੂ ਸਾਹਿਬ ਦਾ ਪਾਠ, ਕਰੇਗਾ ਜਾਂ ਪੰਜਾਹ ਪਾਠ ਸੁਖਮਨੀ ਸਾਹਿਬ, ਦਾ ਕਰੇਗਾ। ਇੱਕੋ ਹੀ ਫਲ ਹੈਗਾ। ਹਾਂ, ਹਮ ਜੇ ਉਹ ਵੀ ਨਹੀਂ ਕਰ ਸਕਦੇ ਕਹਿੰਦੇ ਤੇ ਫੇਰ ਮੂਲ ਮੰਤਰ ਕਰਲੋ, ਮਾਲਾ ਹਾਂ ਕਹਿੰਦੇ ਜੇ ਮੂਲ ਮੰਤਰ ਵੀ ਨਹੀਂ ਕਰ ਸਕਦੇ ਤੇ ਫਿਰ ਤੁਸੀਂ ਆਪਣਾ ਕਰ ਲਓ, ਗੁਰੂ ਮੰ ਕਰਲਓ, ਹਾਂ ਸਿਮਰਨ ਵਾਹਿਗੁਰੂ -ਵਾਹਿਗੁਰੂ ਕਹਿੰਦੇ ਉਹ ਵੀ ਨੀ ਕਰ ਸਕਦੇ ਤੁਸੀਂ ਫੇਰ ਆਪਣਾ ਆਪ ਕਹਿ ਰਾਮ- ਰਾਮ ਕਰ ਲਓ, ਰਾਮ- ਰਾਮ ਵੀ ਨਹੀਂ ਕਰਨਾ ਫੇਰ ਤੁਸੀਂ ਮਾੜਾ-ਮਾੜਾ ਕਰਲੋ ਕੁਛ ਤਾਂ ਕਰੋ।
ਅੱਛਾ ਠੀਕ ਏ। ਹਾਂਜੀ ਵਧੀਆ, ਹਾਂਜੀ।
ਸਾਡੇ ਵਰਗੇ ਉਠਦੇ ਆ ਛੇਤੀ ਸਵੇਰੇ ਨਾਲ ਮੋਬਾਇਲ ਚੱਕ ਕੇ ਬਹਿ ਜਾਂਦੇ ਆ। ਬੰਦਾ ਨ‌ਈ ਅੱਜ-ਕੱਲ ਤੇ ਬੜਾ। ਬੁਰਾ ਹਾਲ ਹੋਇਆ ਪਿਆ ਵੇ, ਰੱਬ ਨੂੰ ਕੋਈ ਸਮਝਦਾ ਨਹੀਂ ਬਈ ਰੱਬ ਵੀ ਕੋਈ ਹੈ।
ਹਾਂਜੀ ਸਹੀ ਗੱਲ ਏ, ਹੂੰ‌, ਹਾਂਜੀ। ਤੁਸੀਂ ਕੀ ਕਹਿੰਦੇ ਨੇ, ਓਹ ਕੀ ਕਹਿੰਦੇ ਨੇ ਬ੍ਰਹਮ ਕਵਚ ਕਦੀ ਨੀ ਪੜ੍ਹਿਆ?
ਨਾ, ਮਤਲਬ ਮੈਨੂੰ ਕਦੀ ਨੀ।
ਅੱਛਾ, ਹਾਂ ਮੈਂ ਪਹਿਲੇ ਪੜ੍ਹਦੀ ਸੀ ਕਹਿੰਦੇ ਨੇ ਗੁੱਸਾ ਆਂਦਾ ਐ, ਮੈਨੂੰ ਗੁੱਸਾ ਹਾਂਜੀ?
ਥੋੜੀ ਆਵਾਜ਼ ਤਾਂ ਆਪਣਾ ਸਹੀ ਕਰੋ ਨਾ ਥੋੜ੍ਹੀ ਜਹੀ। ਹਾਂ, ਕੀ ਕਹਿਣੇ ਓ ਤੁਸੀਂ ਚੰਡੀ ਦੀ ਵਾਰ ਵੀ ਪੜਨੀ ਚਾਹੀਦੀ ਹੈ?
ਹਾਂ, ਕਹਿੰਦੇ ਨੇ ਪੜ੍ਹਨੀ ਚਾਹੀਦੀ ਐ, ਪਰ ਮੈਂ ਪੜ੍ਹੀ ਸੀ ਨਾ ਤੇ ਮੈਨੂੰ ਗੁੱਸਾ ਆਣ ਲੱਗ ਗਿਆ ਸੀ ਗਾ ਬੜਾ।
ਹਾਂ, ਨਹੀਂ ਨਹੀਂ ਇਹ ਵੀ ਕੋਈ ਟਾਈਮ ਹੁੰਦਾ ਪੜ੍ਹਨ ਦਾ।
ਹਾਂਜੀ-ਹਾਂਜੀ, ਫੇਰ ਮੈਂ ਛੋੜ ਤੀ ਪੜ੍ਹਨੀ।
ਹਾਂ ਨਾ ਨਾ ਨ‌ਈ ਪੜੀ ਹੋਈ। ਕੋਈ ਆਪਣੇ-ਆਪਣਾ ਕੋਈ ਟਾਈਮ ਹੁੰਦਾ ਬਾਣੀ ਪੜ੍ਹਨ ਦਾ ਵੀ ਟਾਈਮ, ਜਿਵੇਂ ਰਹਿਰਾਸ ਦਾ ਟਾਈਮ ਹੁੰਦਾ ਨਾ ਜਿਵੇ ਰਹਿਰਾਸ ਦਾ ਟਾਈਮ ਸ਼ਾਮ ਦਾ, ਤੇ ਅਸੀਂ ਸਵੇਰ ਥੋੜੀ ਨਾ ਕਰਾਂਗੇੇ ਰਹਿਰਾਸ ਵੇਖੋ ਜਿਹੜਾ ਗੁਰ ਮੰਤਰ ਹੈਗਾ ਉਹ ਅਸੀਂ ਉਠਦੇ ਬਹਿੰਦੇ ਵੀ ਕਰ ਸਕਦੇ ਹਾਂ। ਸੁੱਤੇ ਸੁੱਤੇ ਵੀ ਕਰ ਸਕਦੇ ਆ। ਸੁਖਮਨੀ ਸਾਹਿਬ ਅਸੀਂ ਹਰ ਟਾਈਮ ਕਰ ਸਕਦੇ ਆ ਰਾਤੀ ਵੀ ਕਰ ਸਕਦੇ ਆ। ਤੇ ਮਤਲਬ ਜਪਜੀ ਸਾਹਿਬ ਵੀ ਹਰ ਟਾਈਮ ਕਰ ਸਕਦੇ ਹਾਂ, ਮਗਰ ਸ਼ਾਮ ਵੇਲੇ ਕਰ ਸਕਦੇ ਆ ਨਾ।
ਹਾਂਜੀ ਓਹੀ ਹੋ ਗਿਆ ਨਾ ਬਈ ਜਿਵੇਂ ਹੁਣ ਅਸੀਂ। ਫੇਰ ਨਾਸ਼ਤਾ ਸਵੇਰ ਦਾ ਤੇ ਅਸੀਂ ਦੁਪਹਿਰੇ ਕਿਵੇਂ ਕਰ ਲਾਂਗੇ?
ਹਾਂ, ਬਿਲਕੁਲ ਗੱਲ ਸਹੀ ਐ, ਮੈਂ ਹਰ ਇੱਕ ਬਾਣੀ ਪੜਨ ਦਾ ਟਾਈਮ ਹੁੰਦਾ ਹੁਣ ਅੱਜ ਸ਼ਨੀਵਾਰ ਸਵੇਰ ਦਾ।
ਹਾਂਜੀ, ਹਾਂ ਐਹ ਤੇ ਹੈ।
ਹਨਾ ਤੇ ਏਸ ਕਰਕੇ ਜਿਹੜੀ ਬਾਣੀਆਂ ਬਣੀਆਂ ਨਾ ਬਈ ਅੱਛਾ ਸਵੇਰੇ।
ਹਾਂਜੀ ਸਵੇਰੇ-ਸਵੇਰੇ ਨਾ ਅਸੀਂ ਲੋਕ ਚਲੋ ਜਦੋਂ ਅਸੀਂ ਐਹ ਕਹਿਣੇ ਆ ਚਲੋ ਅਸੀਂ ਪੜ੍ਹਦੇ ਤੇ ਪਏ ਆ ਨਾ ਹਨਾ, ਜਦੋਂ ਮਰਜ਼ੀ ਦੁਪਹਿਰ ਤੱਕ।
ਹਾਂ।
ਹੂੰ, ਹਨਾ?
ਆਹ ਦੁਪਹਿਰ ਤੱਕਣ ਕਰ ਲਓ ਰਾਤ ਤਕਣ ਤਾਂ ਫੇਰ ਕੋਈ ਟਾਈਮਦਾ ਰਾਤ ਦਾ ਵੀ।
ਹਾਂਜੀ-ਹਾਂਜੀ।
ਹਨਾ?
ਹੂੰ, ਹਾਂਜੀ ਵੈਸੇ ਮੇਨ ਸਵੇਰੇ ਅ ਦਰਬਾਰ ਸਾਹਿਬ ਵੇਖਦੇ ਨੀ ਸਵੇਰੇ-ਸਵੇਰੇ ਪੜੀ ਜਾਂਦੀ ਏ, ਹਾਂਜੀ ਸਵੇਰੇ ਹਾਂ ਅੱਠ ਵਜੇ ਤੱਕ ਹਿਸਾਬ ਲਾਓ ਅੱਠ ਵਜੇ ਤੱਕ ਹੋਣਾ ਹੁੰਦਾ ਪਰ ਅੱਜ ਕੱਲ੍ਹ ਨਈ-ਨਈ। ਮੈਂ ਪੈਲੇ ਕਰਦੀ ਸੀ ਹੁਨ
ਕੰਧ ਸਈ ਤਰ੍ਹਾਂ ਲਗਾਓ ਫੋਨ ਅਪਨਾ। ਹਾਂ ਹੁਨ ਆਵਾਜ਼ ਆਂਦੀ ਸਈ।
ਹਾਂਜੀ।
ਸਵੇਰੇ ਕਰਦੇ ਹੋ? ਫੇਰ ਤੁਸੀਂ ਆਸਾ ਦੀ ਵਾਰ?
ਨਹੀਂ- ਨਹੀਂ, ਮੈਂ ਨਹੀਂ ਕਰਦੀ। ਪਹਿਲੇ ਕਰਦੀ ਸੀ। ਮੈਂ ਆਸਾ ਦੀ ਵਾਰ ਦਾ ਹਾਂ ਪਾਠ ਹੋ ਗਿਆ। ਹੁਣ ਤਾਂ ਬੜਾ ਮ ਹੁਣ ਟਾਈਮ ਟੇਬਲ, ਥੋੜਾ ਉਹ ਉਲਟ- ਪੁਲਟ ਹੋਇਆ ਪਿਆ। ਬਹੁਤ ਹੁਣ ਚਲੋ ਬਾਬਾ ਜੀ ਜਦੋਂ, ਕਰਾਉਣਗੇ, ਕਰਾਂਗੇ।
ਨਹੀਂ- ਨਹੀਂ, ਪਹਿਲੇ ਸੇਵਾ ਆਪਣਾ ਬੱਚੇ ਦੀ। ਗ੍ਰਸਥੀ ਚ ਰਹਿ ਕੇ ਨਾ ਕਿਹਾ ਜਾਂਦਾ ਵਾ। ਕਿ, ਇਹ ਨੀ ਕੀ, ਬੱਚਾ ਰੋ ਰਿਹਾ। ਤੁਸੀਂ ਗੁਰੂ ਕੁੜਕਾ ਲੈ ਕੇ ਬੈਠ, ਗਏ ਹੋ। ਸੱਸ- ਸਹੁਰੇ, ਰੋਟੀ ਮੰਗ ਰਹੇ, ਤੁਸੀਂ ਕੁੜਕਾ ਲੈ ਕੇ। ਕੋਈ ਲੇਖੇ ਨੀ ਪਾਠ ਕਰਨਾ। ਕਹਿੰਦੇ ਨੇ, ਗ੍ਰਸਤੀ ਚ ਤਾਂ ਤੁਰਦੇ- ਫਿਰਦੇ ਵੀ ਕਰ ਸਕਦੇ। ਰੋਟੀ ਬਣਾ ਰਹੇ ਹਾਂ, ਨਾ ਅਸੀਂ। ਤਾਂ ਵੀ ਅਸੀਂ ਨਾਮ ਜਪਦੇ ਹਾਂ। ਜਪ ਸਕਦੇ ਹਾਂ। ਤਾਂ ਵੀ ਸਾਡਾ ਮਨਜੂਰ ਹੈ। ਜੇ ਬੱਚੇ ਨੂੰ ਰੂੰ ਆ ਕੇ, ਅਸੀਂ ਨਾਮ ਜਪ ਰਹੇ। ਤਾਂ ਕੋਈ ਲਿਖ
ਹਾਂ ਫੇਰ ਕੋਈ ਲੇਖੇ ਨਹੀਂ। ਸਹੀ ਗੱਲ ਏ। ਹੁਣ ਹੁੰਦਾ ਹੀ ਨਹੀਂ ਹੈਗਾ। ਬਿਲਕੁਲ ਵੀ, ਪਹਿਲੇ ਮੈਂ ਫੇਰ ਵੀ ਚਲੋ ਬਾਬਾ ਜੀ
ਆਪਣੇ ਬੱਚੇ ਨੂੰ, ਦੁੱਧ ਪਿਆ ਰਹੇ ਹੋ। ਨਾਲ- ਨਾਲ ਆਪਣਾ, ਨਾਮ ਸਿਮਰਨ ਕਰ ਲਓ। ਜ਼ਰੂਰ ਤੁਹਾਨੂ, ਵੀ ਤੁਸੀਂ ਗੁਟਕਾ ਲੈ ਕੇ ਹੀ ਪਵੋਗੇ। ਤਾਂ ਮੰਨਿਆ ਜਾਏਗਾ ਤੁਹਾਡਾ।
ਫੋਨ ਤੇ, ਪਾਠ ਲਾ ਲਿਆ। ਨਾਲ- ਨਾਲ ਬੱਚਾ ਵੀ, ਸੁਣ ਰਿਆ। ਨਾਲ ਨਾਲ ਮੈਂ ਵੀ
ਹਾਂ, ਹਾਂ ਬਿਲਕੁਲ ਜੀ। ਬਿਲਕੁਲ, ਹੁਣ ਜਿਹੜੀ ਅਸੀਂ ਗੱਲ, ਕਰ ਵੀ ਰਹੇ ਆ। ਬਾਣੀ ਦੀ ਗੱਲ ਕਰ ਰਹੇ। ਐਵੀ ਸਾੜੇ ਚ ਪੁਨ ਹੀ ਬੰਦ ਰਹੇ ਨੇ।
ਹਾਂਜੀ- ਹਾਂਜੀ, ਇਹ ਤਾਂ ਹੈ। ਬਿਲਕੁਲ ਇਹ ਵੀ, ਸੰਗਤ ਹੀ ਹੋ ਗਈ।
ਹਾਂ ਬਿਲਕੁਲ, ਸੰਗਤ ਹੈ। ਕਹਿੰਦੇ ਅੱਛੀ ਗੱਲਾਂ ਸੁਣਿਆਂ, ਹਾਂਜੀ।
ਭਾਵੇਂ ਮੈਂ ਕਿਹਾ, ਦੋ ਬੰਦਿਆਂ ਚ ਹੋਈਏ ਹੋਈ।
ਹਾਂ, ਉਹੀ ਤੇ ਹੈ ਨਾ। ਕਹਿੰਦੇ ਇਹ ਚੰਗੀ ਗੱਲਾਂ, ਸੁਣਨੀ ਜਾਂ ਸੁਣਾਣੀ ਕਹਿੰਦੇ ਬੜਾ ਪੁੰਨ ਹੈਗਾ ਵੇ। ਨਿੰਦਾ- ਚੁਗਲੀ ਤੋਂ, ਤਾਂ ਬੰਦਾ ਬਚ ਗਿਆ।
ਹਾਂਜੀ।
ਕਹਿੰਦੇ ਜੇ ਅਸੀਂ, ਕਿਸੇ ਨਿੰਂਦਿਆਂ ਵੀ ਕਰਾਂਗੇ ਨਾ, ਤੇ ਸਭ ਰੋੜ ਜਾਂਦਾ ਵੇ।
ਹਾਂਜੀ। ਇਹ ਤੇ ਹੈ, ਸਹੀ ਗੱਲ।
ਹੂੰ ਹਨਾ, ਮੈ ਕਿਹਾ ਚਲੋ, ਪਰਮਾਤਮਾ ਆਪਣੇ ਚਰਨੀ ਲਾਈ ਰੱਖੇ। ਹਾਂਜੀ। ਹਾਂ ਬਿਲਕੁਲ, ਹਾਂ ਬਿਲਕੁਲ। ਹਾਂ। ਕਹਿੰਦੇ ਨੇ, ਬਿਲਕੁਲ। ਕਹਿੰਦੇ ਕਿਸੇ ਦੀ, ਅਹ ਚੁਗਲੀ ਵੀ ਕਰਨੀ ਨਾ। ਕਹਿੰਦੇ ਮਲ ਖਾਨ ਦੇ, ਬਰਾਬਰ ਹੈਗਾ ਨੀ। ਹਾਂ। ਹੋ ਜਾਂਦੀ ਹੈ, ਬੰਦੇ ਕੋਲ ਆ। ਨਾ ਕਿਸ ਬੰਦੇ ਨੂੰ ਕੁਛ, ਸ ਆ ਜਾਂਦਾ। ਕਿਸ ਟਾਈਮ ਹੋ ਵੀ, ਜਾਂਦੀ ਹੈ ਬੰਦੇ
ਨਹੀਂ-ਨਹੀਂ, ਚੁਗਲੀ ਨਿੰਦਿਆ ਉਹਨੂੰ ਕਹਿੰਦੇ ਨੇ। ਜਿਹੜੇ ਅਸੀਂ, ਹੈਲੋ- ਹੈਲੋ, ਹਾਂਜੀ- ਹਾਂਜੀ।
ਹਾਂ- ਹਾਂ। ਦੂਰ ਕਿਉਂ ਹੋ ਜਾਂਦੇ ਹੋ ਤੁਸੀਂ?
ਚੁਗਲੀ। ਚੁਗਲੀ, ਨਿੰਦਿਆ ਕਹਿੰਦੇ ਨੇ। ਉਹਨੂੰ ਕਹਿੰਦੇ ਨੇ ਜਿਹੜਾ ਬੰਦਾ ਸਹੀ ਹੈ। ਸਹੀ ਬੰਦੇ ਦੀ ਅਸੀਂ, ਨਿੰਦਿਆ, ਚੁਗਲੀ ਗ਼ਲਤ ਕਹਿੰਦੇ ਪਏ ਹਾਂ। ਉਹ ਗਲਤ ਏ। ਕੰਡੇ ਨੂੰ ਤੇ, ਕੰਡਾ ਕਹਿਣਾ ਪੈਂਦਾ ਕਿ ਨਹੀਂ?
ਕਹਿਣਾ ਪੈਂਦਾ ਏ। ਹਾਂ, ਬਿਲਕੁਲ ਸਹੀ।
ਹੁਣ ਗੁਲਾਬ ਨੂੰ, ਮੈਂ ਕੰਡਾ ਕਵਾਂਗੀ। ਉਹ ਨਿੰਦਿਆ, ਚੁਗਲੀ ਹੋ ਜਾਏਗੀ ਨਾ।
ਹੂੰ- ਹੂੰ। ਹਾਂ, ਬਿਲਕੁਲ।
ਹਨਾ। ਗੁਲਾਬ ਨੂੰ, ਮੈਂ ਨਹੀਂ ਕਹਿ ਸਕਦੀ ਨਾ। ਮੈਂ ਕੰਡੇ ਨੂੰ, ਕੰਡਾ ਕਵਾਂਗੀ। ਹਾਂਜੀ। ਹੋਰ?
ਬਸ ਵਧੀਆ, ਹੈਗਾ ਵੇ।
ਹਾਂਜੀ। ਹਾਂਜੀ।
ਹੋਰ ਤੁਸੀਂ ਦੱਸੋ? ਹੋਰ ਕਿਹੜੀ ਬਾਣੀ ਪੜਦੇ ਹੋ? ।
ਹਾਂ ਮਤਲਬ ਬ੍ਰਹਮ ਕਵਚ ਪੜ੍ਹਨਾ ਚਾਹੀਦਾ।
ਅੱਛਾ ਮੈਨੂੰ ਨੀ ਆਉਂਦਾ ਬ੍ਰਹਮ ਕਵਚ।
ਹਾਂ ਕੋਈ ਨਹੀਂ ਤੁਸੀਂ ਉਹ ਯੂਟਊਬ 'ਤੇ।
ਦਿਤਾ ਸੀ ਤੇ ਓ ਮੈਨੂੰ ਮੈਨੂੰ ਪੜ੍ਹਦਿਆਂ ਈ ਏਡਾ ਔਖਾ ਲੱਗਦਾ ਹੈਗਾ ਵੇ।
ਅੱਛਾ-ਅੱਛਾ ਹਾਂ ਨੀ ਓ ਯੂਟਿਊਬ ਤੇ ਸੁਣੋ ਸੁਣਦੇ ਰੋ ਨਾਲ ਪੜ੍ਹਦੇ ਰੋ।
ਜਾਂਦੇ ਓ।
ਹਾਂਜੀ ਓ ਨਾ ਪਤਾ ਨੀ ਮੈਨੂੰ ਲੱਗਦਾ ਐਪ ਵਿੱਚ ਦਿੱਕਤ ਏ ਮੈਂ ਦੂਸਰੀ ਕੋਲ ਕਰਨੀ ਆ ਨਾ ਓਦੇ ਤੇ ਬਿਲਕੁਲ ਠੀਕ ਏ ਏ ਮੈਨੂੰ ਸਪੀਕਰ ਦੇ ਅੱਗੇ ਮੂੰਹ ਕਰਨਾ ਪੈਂਦਾ।
ਹਾਂ ਕਰੋ ਹੁਣ ਆਵਾਜ਼ ਸਹੀ ਆ ਰੀ ਐ।
ਫੇਰ?
ਹਾਂਜੀ।
ਹਾਂ ਫੇਰ ਰਾਤੀ ਕੀਰਤਨ ਸੋਹਿਲਾ ਵੀ ਕਰਦੇ ਓ?
ਕੀਰਤਨ ਸੋਹਿਲਾ ਨਹੀ ਪੋਲ ਜਾਂਨੇ ਆਂ ਬੱਚੇ ਤੇ ਬੱਚੇ ਨੂੰ ਲੈ ਕੇ ਬੈਨੇ ਆਂ।
ਅੱਛਾ।
ਅੱਛਾ ਹਾਂ ਨਹੀ ਮੈਂ ਕੀਰਤਨ ਲਾ ਲੈਣੀ ਆ ਕੀਰਤਨ ਸੋਹਿਲਾ ਯਾਦ ਈ ਨੀ ਰੈਂਦਾ।
ਨਹੀ-ਨਹੀ ਕਿਉਂ ਨੀ ਯਾਦ ਰੈਂਦਾ ਤੁਸੀਂ ਓ ਕਰੋ ਨਾ ਡਾਊਨਲੋਡ ਮਾਰ ਲੋੋ ਵੇਖੋ ਨਾ ਜ ਤੁਸੀਂ ਡਾਊਨਲੋਡ ਮਾਰ ਲੋ, ਕਿੰਨੇ ਮਿੰਟ ਦਾ ਮੈਂਨ ਲਗਦਾ ਦੋ ਮਿੰਟ ਦਾ ਹੋਣਾ ਦੋ
ਨਹੀ-ਨਹੀ ਮੈਨੂੰ ਨਈ ਮੂੰਹ ਜਬਾਨੀ ਏ ਮੈਨੂੰ ਅਭਿਆਸ ਏ। ਪੜ੍ਹ ਲੈਂਨੀ ਆ ਮੈਂ ਬਸ ਮੈਨੂੰ ਯਾਦ ਨੀ ਰੈਂਦਾ ਤੇ ਮੈਂ ਕੀਰ ਕੀਰਤਨ ਲਾ ਲੈਂਨੀ ਆਂ ਨਾ ਕੀਰਤਨ ਸੁਣਦੇ ਰੈਦੇ ਆਂ ਕੀਰਤਨ ਸੁਣਦੇ-ਸੁਣਦੇ ਨੀਂਦਰ ਆ ਜਾਂਦੀ ਏ।
ਚਲੋ ਓ ਵੀ ਗੱਲ ਸਈ ਵੇਖੋ ਇੱਕ ਵਾਰ ਲਾਹ ਲਿਆ ਕਰੋ ਨਾ ਬੱਚਾ ਛੋਟਾ ਹੈਗਾ ਵੀ ਕੀਰਤਨ ਸੋਹਿਲਾ ਲਾਓ ਨਾ ਤੇ ਫੇਰ ਬੱਚੇ ਨੂੰ ਡਰ ਵੀ ਨੀ ਲੱਗਦਾ।
ਅੱਛਾ ਕੋਈ ਨੀ ਮੈਂ ਨਾ ਅੱਜ ਤੋਂ ਕਰਾਂਗੀ।
ਹਾਂ ਬੱਚਾ ਰੋਂਦਾ ਨੀ ਹੈਗਾ ਹਾਂ ਮੇਰਾ ਏਡਾ ਵੱਡਾ ਮੁੰਡਾ ਹੈਗਾ ਨੇ। ਓਹ ਪਤਾ ਕਿ ਪੋਣੇ ਬਾਰਾਂ ਈ ਵੱਜ ਜਾਣਗੇ ਓ ਕਹਿੰਦਾ ਮੰਮੀ, ਕੀਰਤਨ ਸੋਹੇਲਾ ਮੈਂ ਕਹਾ ਸੋ ਜਾ ਹੁਣ ਚੁਪ ਕਰਕੇ ਮੈਂ ਕਹਆ ਅੰਮ੍ਰਿਤ ਵੇਲਾ ਹੋਣ ਲੱਗਾ ਕੈਂਦਾ ਨਈ ਮੈਂ ਤਾਂ ਲਾਵਾਂਗਾ। ਉਹਨੇ ਪੌਣੇ ਬਾਰਾ ਵੀ ਲਾ ਲਿਆ ਹਾਂ ਕਿਉਂਕਿ ਅਸੀਂ ਡਾਊਨਲੋਡ ਮਾਰ ਹੋਇਆ ਏ ਵੇ ਤੇ ਵੈਸੇ ਤਾਂ ਪਤਾ ਕਿਵੇਂ ਕਹ ਕਿਵੇਂ ਕਰਨਾ ਚਾਹੀਦਾ ਕੀਰਤਨ ਸੋਹਿਲਾ, ਕੈਂਦੇ ਐ ਬਈ ਸੋਣੀ ਚਦਰ ਵਿਛਾ ਕੇ ਬਾਬਾ ਜੀ ਦਾ ਆਸਣ ਲਾ ਕੇ ਤੇ ਐਸ ਤਰ੍ਹਾਂ ਕੀਰਤਨ ਕਰਨਾ ਕੀਰਤਨ ਸੋਹਿਲਾ ਕਰਨਾ ਚਾਈਦਾ ਤੇ ਕੈਂਦੇ ਨੇ ਮਹਾਰਾਜ ਆਪ ਸੁਣ ਜਿਵੇਂ ਕੋਈ ਕੀਰਤਨ ਸੋਹਿਲਾ ਕਰਦਾ ਸੀ ਨਾ ਤੇ ਕੈਂਦੇ ਸੀ ਗੁਰੂ ਗੁਰੂ ਨਾਨਕ ਸਾਹਿਬ ਜੀ ਆਪ ਸੁਣਨ ਆਉਂਦੇ ਹੁੰਦੇ ਸੀ ਕੀਰਤਨ ਸਵੇਲਾ ਉਹਨਾਂ ਨੂੰ ਬੜਾ ਅੱਛਾ ਲੱਗਦਾ ਸੀ।
ਹਾਂਜੀ ਹਾਂਜੀ ਮੈਂ ਵੀ ਐਹੀ ਐਵੀ ਸੁਣਿਆ ਕੈਂਦੇ ਅਸੀਂ ਲੇਟੇ-ਲੇਟੇ ਕਰ ਲੈਂਦੇ ਸੀ ਨਾ।
ਹਾਂ।
ਤੇ ਕੈਂਦੇ ਨੇ ਐਵੇ ਈ ਕਰਨਾ ਚਾਈਦਾ ਬਾ
ਹੂੰ ਹਾਂ ਕੈਂਦੇ ਸੀ ਵੀ ਕੋਈ ਹਾਂ ਕੈਂਦੇ ਵੀ ਕੋਈ ਕਰਦਾ ਪਿਆ ਸੀ ਰਾਤ ਵੇਲੇ ਕੀਰਤਨ ਸੋਹੇਲਾ ਕਰਦਾ-ਕਰਦਾ ਆ ਰਿਆ ਸੀ ਤੇ ਝਾੜੇ ਤੋਂ ਜਿਵੇਂ-ਜਿਵੇਂ ਜਾ ਰਹਿਆ ਸੀ ਉਵੇਂ ਉਵੇਂ ਪਰਮਾਤਮਾ ਆਪ ਨਾਲ-ਨਾਲ ਜਾ ਰਿਆ ਸੀ ਕੈਂਦੇ ਸੀ ਓ ਚਰੀਠਾਂ ਪੈ ਗੀਆ ਬਈ ਨਹੀ ਕਰਨਾ ਚਾਈਦਾ ਕਹਿੰਦੇ ਜਾਂ ਤੇ ਆਸਨ ਲਾ ਕੇ ਬਵੋ ਨਹੀਂ ਤੋ ਲਗਾ ਦੋ ਅਸੀਂ ਅਸੀ ਕਯਾ ਕਰਨੇ ਆ ਰਾਤੀ ਅਸੀ ਨਾ ਕੀਰਤਨ ਸੋਹਿਲਾ ਲਗਾ ਦੇਨੇ ਆ ਮੋਬਾਇਲ ਤੇ ਜਿਵੇਂ ਅਸੀਂ ਸਾਰੇ ਸੋ ਗਏ ਚੁੱਪ ਕਰ ਗਏ ਸਾਰੇ ਮੋਬਾਇਲ ਚ ਲਾ ਕੇ ਸੋ ਜਾਂਨੇ ਆ।
ਹਾਂਜੀ।
ਹਾਂ, ਮੋਬਾਇਲ ਦਾ ਲਾਦੋ।
ਹੂੰ।
ਮੋਬਾਇਲ ਤੇ ਲਾਕੇ ਸੋਜੋੋ, ਨਈ ਵੈਸੇ ਤੁਹਾਡਾ ਬੱਚਾ ਛੋ ਤੈ, ਤੇ ਤੁਹਾਨੂੰ ਲਾਣਾ ਚਾਹੀਦਾ ਵੇ, ਡਾਊਨਲੋਡ ਮਾਰਲੋ ਅੱਜ ਹੀ।
ਕੁਛ, ਚਲੋ ਮੈਨੂੰ ਯਾਦ ਦਵਾ ਤੈ, ਮੇਰੇ ਤੈ ਬਿਲਕੁਲ ਚੇਤੇ ਦਿਮਾਗ ਦੇ ਵਿੱਚੋ ਕੀਰਤਨ ਸੋਹਿਲਾ ਤੇ ਬਿਲਕੁਲ ਨਿਕਲਿਆ ਪਇਆ ਸੀ ਸੱਚੀ, ਕਿਉਂਕਿ ਮੈਂ ਕੀਰਤਨ ਲਾ ਲੈਂਦੀ ਸੀ ਦਰਬਾਰ ਸਾਹਿਬ ਦਾ। ਤੇ ਓਹ, ਸੋੱਨੇ, ਸੁਣਦੇ-ਸੁਣਦੇ ਓਹ ਸੋ ਜਾਂਦੇ ਸੀ।
ਅੱਛਾ ਜੀ।
ਹਾਂਜੀ, ਐ ਤੇ ਬਿਲਕੁਲ ਦਿਮਾਗ ਦੇ ਵਿੱਚੋਂ ਬਿਲਕੁਲ
ਨਹੀਂ-ਨਹੀਂ ਹੋਣੇ ਹੀ, ਮੈਂ ਤੁਹਾਨੂੰ ਹੋਂਣੇ ਤੁਸੀਂ ਡਾਊਨਲੋਡ ਮਾਰਨਾ, ਹੁਣ ਜਿਵੇਂ ਤੁਸੀਂ ਸੋਵੇਂਗੇ ਨਾ ਨਾਲ ਹੀ ਲਗਾ ਦੇਣਾ, ਜਿਵੇਂ ਮੰਨਲਾ ਤੁਸੀਂ ਸੋਣ ਲੱਗੇ ਹੋ ਨਾ ਲਾਈਟਾਂ ਬੰਦ ਕਰਤੀਆਂ ਨੇ, ਤੇ ਤੁਸੀਂ ਮੋਬਾਇਲ ਤੇ ਲਗਾਦੋ, ਲਗਾਕੇ ਸੋਜੋ।
ਹਾਂਜੀ, ਠੀਕ ਏ।
ਬੰਦ ਹੋ ਜੇਗਾ।
ਹਾਂਜੀ-ਹਾਂਜੀ, ਠੀਕ ਏ।
ਹੋਰ, ਹੋਰ ਸੁਣਾਓ?
ਹੋਰ।
ਹ ਬਾਚੋ ਤਵਾਡੇ ਨਾਲ ਵਧੀਆ ਲੱਗਿਆ ਗੱਲਬਾਤ ਕਰਕੇ, ਬਹੁਤ
ਹਾਂਜੀ, ਹਾਂਜੀ, ਮੈਨੂੰ ਵੀ ਬਹੁਤ ਅੱਛਾ ਲੱਗਿਆ, ਤੁਹਾਡੇ ਨਾਲ ਗੱਲ ਕਰਕੇ।
ਥੈਂਕ-ਯੂ ਜੀ।
ਹਾਂਜੀ-ਹਾਂਜੀ, ਠੀਕ ਹੈ ਓਕੇ, ਓਕੇ। ਸਤ ਸ਼੍ਰੀ ਅਕਾਲ, ਬਾਏ।